ਹਾਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਹੈ
ਬਸ ਵਧੀਆ ਵਧੀਆ ਤੁਸੀਂ ਤੁਸੀਂ ਸੁਣਾਓ ਠੀਕ ਹੋ
ਵਧੀਆ ਹੋਰ ਕੀ ਕਰ ਰਹੇ ਸੀ ਮੈਂ ਤੇ ਹਾਂਜੀ ਮੈਂ ਵੀ ਬੈਠੀ ਸੀ ਹਾਂਜੀ
ਅਸੀ ਬਸ ਇਏਧਰ ਆਈ ਸੀ ਦੀਦੀ ਆਏ ਹੋਏ ਸੀ ਉਹਨਾਂ ਨੇ ਜਾਣਾ ਸੀ ਅਤੇ ਉਹਨਾਂ ਦੀ ਤਿਆਰੀ ਵਗੈਰਾ ਕਰਾ ਰਹੀ ਸੀ ਤੇ ਤਾਂ ਕਰ ਕੇ ਫਿਰ ਟਾਈਮ ਹੀ ਨਹੀਂ ਲੱਗਦਾ ਇੰਨਾ ਬ
ਦਿਨ ਹਾਂਜੀ ਤੁਸੀਂ ਕੀ ਕਰਦੇ ਹੋ ਪੂਰਾ ਦਿਨ
ਕੁਛ ਨਹੀਂ ਬਸ ਓਦਾਂ ਹੀ ਕਿਧਰੇ ਹੁਣ ਤੇ ਮੇਰੇ ਮਤਲਬ ਸਿਸਟਰ ਆਏ ਹੋਏ ਨੇ ਤੇ ਹੁਣ ਅਸੀ ਟੈਮ ਦਾ ਪਤਾ ਪਤਾ ਹੀ ਨਹੀਂ ਚੱਲਦਾ ਵੀ ਟਾਈਮ ਚਲਾ ਕਿੱਥੇ ਜਾਂਦਾ ਹੈ? ਫਿਰ ਉਹੀ। ਰਾਤ ਅਹ ਹੁਣ ਨਿਕਲ ਜਾਂਦੀ ਏ ਫੇਰ ਪਤਾ ਚੱਲਦੈ ਬਈ ਹੁਣ। ਕਲ ਕੇ ਦਿਨ ਦੂਜਾ ਸ਼ੁਰੂ ਹੋਣਾ।
ਹਾਂਜੀ, ਸਾਡਾ ਤ ਹਾਂਜੀ, ਹਾਂ ਸਾਡਾ ਤੇ ਐਵੇਂ ਸੇਰੇ ਉੱਠੋ ਪੈਲੇ ਉੱਠ ਕੇ ਪੈਲੇ ਨਾਅ ਲੇਆ, ਫੇਰ ਉਸ ਤੋਂ ਬਾਦ ਪਾਠ ਵਗੈਰਾ ਕ, ਪਾਠ ਕਾਰ ਲੇਆ ਗੁਰਦੁਆਰੇ ਚਲੇ ਗਏ, ਫੇਰ ਨਾਸ਼ ਤੇ ਦੀ ਤੇਆਰੀ ਨਾਸ਼ਤਾ ਈ ਇੱਕ ਵਜੇ ਤੱਕ ਤੇ ਨਾਸ਼ਤਾ ਈ ਚੱਲਦਾ ਰੈਂਦਾ, ਕੇਓਂਕਿ ਕਿਸੇ ਦਾ ਕੋਈ ਟਾਈਮ ਫਿਕਸ ਨਈ ਐ, ਕੋਈ ਕੈਂਦਾ ਮੈਂ ਹਜੇ ਨਈ ਖਾਣਾ ਕੋਈ ਕੈਂਦਾ ਹੁਣ ਖਾਣਾ ਕੋਈ ਸਬ ਦਾ ਅਲੱਗ- ਅਲੱਗ ਕਿਸੇ ਦੀ ਰੋਟੀ, ਮਤਲਬ ਕਿਸੀ ਦਾ ਤੇ ਦੁਪੈਰ ਦੀ ਰੋਟੀ ਦਾ ਟਾਈਮ ਹੋ ਜਾਂਦਾ ਐ ਤੇ ਕਿਸੇ ਦਾ ਏੱਕ ਨਾਸ਼ਤ, ਨਾਸ਼ਤਾ ਨੀ ਹੋਏਆ ਦਾ ਹੁੰਦਾ। ਐਦਾਂ ਈ ਨਿਕਲਦਾ ਪੂਰਾ ਦਿਨ ਫਿਰ ਕੱਪੜੇ ਵਗੈਰਾ ਸੁੱਕ ਗਏ, ਬਸ ਐਈ ਚੱਲਦਾ ਰੈਂਦਾ, ਕਦੀ ਕੁਛ ਕਾਰ ਲੋ ਕਦੀ ਕੁਛ ਕਾਰ ਲੋ ਹੋਰ, ਹੁਣ ਹਾਂਜੀ-ਹਾਂਜੀ।
ਏੱਥੇ ਨਾਂ ਬੜਾ ਮੁਸ਼ਕਿਲ, ਐ ਪਤਾ ਨੀ ਚੱਲਦਾ ਮੂਝੇ ਦਿਨ ਕਿੱਥੇ ਖਤਮ ਹੋ ਜਾਂਦਾ ਉੱਠੇ, ਉੱਠੇ ਕੰਮ ਕਿੱ ਤੇ ਲੋ ਬੀ, ਅੱਜ ਦਾ ਦੇਨ ਗੇਆ, ਐ ਹਿਸਾਬ ਹੁੰਦੈ ਤੇ ਫੇਰ ਹੁਣ ਐਵੇਂ ਨਾ ਕਿ ਮਤਲਬ ਬਾਰ ਦੇ ਕੰਮ ਵੀ ਨੀ ਛੱਡੇ ਜਾਣ ਦੇ ਹੁਣ ਕੋਈ ਆਇਆ ਗਈਆ ਉਹਨਾਂ ਕੋਲ ਵੀ ਬਹਿਣਾ ਜ਼ਰੂਰੀ ਹੈ ਕੁਛ। ਖਾਣਾ ਤੇ ਉਹਨਾਂ ਨੂੰ ਖੁਆਣਾ ਵੀ। ਜ਼ਰੂਰੀ ਹੈ। ਉਹਨਾਂ ਨੂੰ ਦੇਣਾ ਵੀ ਜ਼ਰੂਰੀ ਹੈ। ਫੇਰ ਬੱਚੇ ਜਿੱਦ। ਕਰਨ ਲੱਗ ਜਾਂਦੇ ਨੇ ਆਪਣੀ। ਮਨਪਸੰਦ ਜਗ੍ਹਾ ਚ ਆ ਜੇ ਨਾ। ਤੇ ਜਿਵੇਂ ਮਤਲਬ। ਹੂੰ।
ਹੋਰ ਸੂਟ ਕਿੰਨੇ ਦਿਨਾਂ ਦਾ ਸੂਟ ਕੱਟਿਆ ਦਾ। ਹਜੇ ਤੱਕ ਨਹੀਂ ਸਿਪਦਾ ਪਿਆ। ਇਹੀ ਬਸ ਹੁਣ ਕੱਟ ਹੁਣੇ ਸੀ, ਲੈਂਦੇ ਆ ਹੁਣੇ ਸੀ ਲੈਂਦੇ। ਹੂੰ, ਟਾਈਮ ਨੀ ਮਿਲਦਾ ਪਤਾ ਨੀ ਪੂਰਾ ਦਿਨ ਕਿੱਦਾਂ ਨਿਕਲ ਜਾਂਦਾ। ਕੁਛ ਪਤਾ ਹੀ ਨਹੀਂ ਚੱਲਦਾ। ਬਸ, ਇਹੀ ਦੇਖਦੇ ਰਹੋ ਹੁਣ ਹੁਣ। ਸੀ ਲਾ ਲਾਂਗੇ।
ਇਹੀ ਹੁੰਦਾ। ਬੱਚੇ ਹੂੰ ਹੁਣ ਬੱਚੇ ਨਾਨੀ ਘਰ ਆਏਦੇ ਨੇ। ਫਿਰ ਬੋਲਦੇ ਨੇ ਕਿ ਬਈ ਹੁਣ ਆਏ ਦੇ ਨੇ। ਫੇਰ ਅਸੀਂ ਵੀ ਕੁਛ ਨੀ ਕਹਿੰਦੇ ਬਈ। ਤੁਸੀਂ ਜੋ ਖਾਣਾ ਜੋ ਤੁਸੀਂ ਜਿੱਦ। ਕਰਨੀ ਹੈ। ਕਰਲੋ, ਕਿਧਰੇ ਦੋ ਮਿੰਟ ਬਾਰ ਜਾਣਗੇ ਬੱਚੇ ਕੈਣਗੇ ਬਈ ਐ ਲੈਣੈ ਔ ਲੈਣੈ। ਫੇਰ ਮਨਾ ਨੀ ਹੁੰਦੀ ਕਿ ਚੱਲ ਦੋ ਦਿਨਾਂ ਸੇ ਆਏ ਦਿਨੇ ਬਈ ਤੁਸੀਂ ਲੈ ਲੋ ਹਨਾ ਜੋ ਕਰਨਾ ਵਈ ਤੁਸੀਂ ਕਰ ਲੋ।
ਬਿਲਕੁਲ ਬਿਲਕੁਲ। ਹੋਰ ਔਨਾਂ ਦ ਡੇ ਹੋਮਵਰਕ ਇੰਨੇ ਹੋਲੀਡੇ ਹੋਮਵਰਕ ਆਯੈ ਦੈ, ਏ ਵੈਸੇ ਗਲਤ ਗੱਲ ਐ ਸਕੂਲ ਵਾਲਿਆਂ ਨੂੰ ਇੰਨਾ ਹੋਲੀਡੇ ਹੋਮਵਰਕ ਨੀ ਦੇਣਾ ਚਾਈਦਾ। ਹੋਲੀਡੇਸ ਕਾਦੇ ਵਾਸਤੇ ਹੁੰਦੀਐਂ ਛੁੱਟੀਆਂ ਮਤਲਬ ਬੱਚਾ ਰੈਸਟ ਕਰਦੈ ਇਗਜ਼ਾਮ ਤੋਂ ਬਾਦ। ਇੰਨਾ ਹੋਮਵਰਕ ਥੋੜ੍ਹੀ ਦੇਣਾ ਚਾਹੀਦੈ, ਇੰਨਾ-ਇੰਨਾ ਹੋਮਵਰਕ ਦਿੱਤੈ ਦੈ ਦੇਖ ਕੇ ਐੰਝ ਹੁੰਦਾ ਪਯੈ ਕਿ ਦਾ ਹੋਏਗਾ ਇੱਕ ਦੋ ਹਫ਼ਤੇ ਰੈ ਗਏ ਨੇ ਹੋਰ ਐ ਕੰਮ ਐੰਝ ਦਿੱਤਾ ਰੈ, ਜਿੱਦਾਂ ਪੂਰੇ ਸਾਲ ਦਾ ਕੰਮ ਦਿੱਤਾ ਦਾ ਬੱਚਿਆਂ ਨੂੰ ਐਨੀ ਐਨੀ ਟਫ ਪ੍ਰੋਜੈਕਟ ਦਿੱਤੇ ਦੇ ਨੇ।
ਨਹੀਂ ਔਨਾਂ ਨੂੰ ਪੁੱਛੇ ਮਤਲਬ ਤੁਸੀਂ ਹੂੰ ਟੀਚਰਾਂ ਨੂੰ ਮਤਲਬ ਬੰਦਾ ਪੁੱਛੇ ਕਿ ਔ ਦਿੱਤਾ ਤੇ ਹੋਯੈ ਤੁਸੀਂ। ਕਿੰਨੇ ਕਰਨੈ ਘਰ ਕੰਮ ਪਿੱਛੇ ਬੱਚਿਆਂ ਨੇ ਈ ਤੇ ਕਰਨੈ, ਬੱਚਿਆਂ ਨੇ ਤੇ ਕਰਨਾ ਈ ਨੀ ਪੈਲੇ
ਹਾਂ, ਮ ਬਿਲਕੁਲ ਬੱਚਿਆਂ ਨੇ ਕਰਨੇ ਈ ਨੀ ਔਨਾਂ ਨੂੰ ਕੁੱਝ ਸਮਝ ਆਂਦੀ ਪੀ ਏ, ਪੈਰੈਂਟਸ ਨੂੰ ਸਮਝ ਨੀ ਆ ਰੀ ਕਿ ਕੀ ਕਰਾਣੈ।
ਦਸ ਦਸ ਦਿਨ ਲੱਗ ਰੇ ਨੇ ਪੰਦਰਾਂ ਪੰਦਰਾਂ ਦਿਨ ਲੱਗ ਰੇ ਨੇ, ਕੋਈ ਪ੍ਰੋਜੈਕਟ ਨੀ ਪੂਰਾ ਹੋ ਰਿਆ, ਬੱਚੇ ਜਾ ਹੀ ਨੀ ਪਾ ਰ ਕਿਧਰ ਘੁੰਮਣ ਕੁਛ ਨੀ।
ਵੀ ਨੀ ਆੰਦੀ ਵੀ ਕਈ ਸਬਜੈਕਟ ਕਈ ਤੇ ਨੈਟ ਤੇ ਸਰਚ ਕਰੋ ਕਿੰਨੀ ਦੇਰ ਤੱਕ ਕੁ ਫੇਰ ਸਮਝ ਆਂਦੀ ਵੀਏ।
ਔ ਬਾਰੋਂ ਬਣ ਜਾਂਦੇ ਨੇ ਹਾਂ ਜੋ ਆਰਟਿਸਟ ਵਗੈਰਾ ਹੁੰਦੇ ਨੇ। ਬਣਾ ਦਿੰਦੇ ਨੇ ਪਰ ਐ ਏਨਾ ਹਰ ਬੰਦਾ ਇੰਨਾ ਪਰਚੇਜ ਨਹੀਂ ਕਰ
ਬਿਲਕੁਲ, ਕਈ ਪਰਚੇਸ ਕਰ ਸਕਦੇ ਨੇ ਕੁਛ ਨਹੀਂ ਪਰਚੇਜ ਕਰ ਸਕਦੇ, ਮੇਰੇ ਹਿਸਾਬ ਨਾਲ ਤੇ ਇਹ ਹੋਲੀਡੇ ਹੋਮਵਰਕ ਦਾ ਚੱਕਰ ਚੱਕਰ ਬਹੁਤ ਗ਼ਲਤ ਹੈ। ਹੋਲੀਡੇਜ਼ ਕਾਹਦੇ ਲਈ ਹੁੰਦੀ ਹੈ। ਇਗਜ਼ਾਮ ਤੋਂ ਬਾਅਦ ਬੱਚੇ ਨੂੰ ਰੈਸਟ ਵਾਸਤੇ ਹੁੰਦੀ ਹੈ, ਠੀਕ ਹੈ। ਤੁਸੀਂ ਉਹ ਰੈਸਟ ਦੇ ਹੀ ਨਹੀਂ ਰਹੇ ਹੋ, ਪਹਿਲਾਂ ਜੋ ਸਕੂਲ ਖੋਲ੍ਹੇ ਗਏ ਨੇ ਸਕੂਲ ਕਿਉਂ ਖੋਲ੍ਹੇਲ ਗਏ ਨੇ ਕੀ ਬੱਚਾ ਆਪਣਾ ਟਾਈਮ, ਪਾਸ ਕਰੇ। ਜਿਹਦੇ ਵਿੱਚ ਉਹ ਕੁਛ ਸਿੱਖਿਆ ਕੇ ਆਏ ਹੁਣ ਇਹਨਾਂ ਨੇ ਤੇ ਏਦਾਂ ਬਣਾ ਲਿਆ ਹੈ ਕਿ ਸਕੂਲ ਨੂੰ ਇੱਕ ਕੰਪਲਸਰੀ ਲਾਈਫ ਤੋਂ ਵੀ ਜ਼ਿਆਦਾ ਕੰ ਉਹ ਕੰਪਲਸਰੀ ਕਰਤਾ ਕਿ ਸਕੂਲਿੰਗ, ਬਿਲਕੁਲ- ਬਿਲਕੁਲ, ਸਕੂਲ ਪਹਿਲਾਂ ਇਸ ਕਰਕੇ ਅ ਖੋਲ੍ਹੇ ਗਏ ਨੇ ਇੱਕ, ਜਿੱਦਾਂ ਸਕੂਲ ਦੀ ਸ਼ੁਰੂਆਤ ਕਿੱਥੋਂ ਹੋਈ ਹੈ। ਜਦੋਂ ਪੁਰਾਣੇ ਜਮਾਨੇ 'ਚ ਬੱਚਾ ਵੇਲੇ ਘਰ ਬੈਠਾ ਰਹਿੰਦਾ ਸੀ, ਟਾਈਮ ਪਾਸ ਨੀ ਹੁੰਦਾ ਸੀ, ਤਾਂ ਸੋਚੇ ਚਲੋ, ਬੱਚਾ ਕੁਛ ਸਿੱਖ ਵੀ ਆਏਗਾ, ਥੋੜੀ ਦੇਰ ਤੇ ਇਸ ਕਰਕੇ ਸਕੂਲ ਅਵਸ਼ਕਾਰ ਹੋਇਆ। ਤੇ ਸਕੂਲ ਨੂੰ ਹੁਣ ਏਦਾਂ ਇੱਕ ਬਣਾ ਤਾਂ ਕਿ ਜੀਵਨ ਦਾ ਹਿੱਸਾ ਬਣਾ ਤਾਂ ਕਿ ਸਕੂਲ ਨੂੰ
ਤੇ ਬੱਚੇ, ਜਾਣ ਦਾ ਬੱਚੇ ਦਾ ਮਨ ਹੀ ਨੀ ਕਰਦਾ ਸਕੂਲ ਜਾਣ ਦਾ। ਬੱਚੇ ਕਹਿੰਦੇ ਹੀ ਨਹੀਂ ਹੈ ਆਪਣੀ ਸਾਈਡ ਤੋਂ
ਹਾਂ, ਇਨਾ-ਇਨਾ ਹੋਮਵਰਕ ਦਿੰਦੇ ਨੇ, ਹਾਂ।
ਵੀ ਨਹੀਂ ਸਕੂਲ ਜਾਨ ਬੱਚੇ ਦਾ ਇੱਕ ਲੇਵਲ ਹੁੰਦਾ, ਬ ਉਹ ਕਿੱਥੋਂ ਤੱਕ ਕੀ ਕਰ ਸਕਦਾ ਹਾਂ। ਹਨਾ, ਤੇ ਉਹ ਸਕੂਲੇ ਸਟੱਡੀਜ਼ ਇਨਨੀ ਹਾਰਡ ਵਰਕ ਹੁਣ ਮੈਂ ਤੁਹਾਨੂੰ ਆਪਣੇ ਤੇ ਦੱਸਾਂ। ਜਿਹੜੇ ਮੈ ਆਪਣੀ ਨਾਈਨਥ ਕਲਾਸ ਵਿੱਚ ਕੀ ਕੀਤੀ ਸੀ ਨਾ
ਹਾਂਜੀ -ਹਾਂਜੀ।
ਬੱਚਾ ਦੇਖਿਆ ਸੀ ਬੀ ਐੱਸ ਈ ਦਾ ਉਸ ਬੱਚੇ ਦੇ ਫੋਰਥ ਕਲਾਸ ਵਿੱਚ ਉਹ ਸਮ ਨੇ।
ਔਹੋ! ਵਾਹ ਜੀ ਵਾਹ, ਦੇਖ ਲੋੋ
ਸੀ ਬੀ ਐਸ ਈ ਦਾ ਬੱਚਾ
ਹਾਂ, ਦੇਖੋ ਕਿੰਨਾ ਟਫ ਕਰਤ ਦਾ, ਹੁਣ ਜੋ ਚੀਜ਼ ਇੱਕ ਟੈਨਥ ਦਾ, ਨਾਈਨਥ ਦਾ ਬੱਚਾ ਸੀ ਉਹ ਫੋਰਥ ਕਲਾਸ ਦੇ ਬੱਚੇ ਨੂੰ ਤੁਸੀਂ ਦੇ ਰਹੇ ਹੋ, ਕਿੰਨਾ ਮਾਇੰਡ ਤੇ ਪ੍ਰੈਸ਼ਰ ਏ। ਮਾਇੰਡ ਤੇ ਤਾਂ ਹੀ ਤਾਂ ਬੱਚੇ ਡਿਪ੍ਰੈਸ਼ਨ ਚ ਜਾ ਰਹੇ ਨੇ, ਇੰਨੀ ਇੰਨੀ ਛੋਟੀ ਛੋਟੀ ਉਮਰ ਚ ਉਹਨਾਂ ਨੂੰ ਸਰਵਾਈਕਲ, ਥਾਇਰੋਇਡ, ਇਹ ਇਨੀਆਂ ਇਨੀਆਂ ਵੱਡੀਆਂ ਵੱਡੀਆਂ ਬਿਮਾਰੀਆਂ ਹੋ ਰਹੀਆਂ, ਕਿਉਂ ਹੋ ਰਹੀਆਂ ਕਿਸ ਦੀ ਵਜ੍ਹਾ ਕਰਕੇ
ਇਹ ਹੁਣੇ, ਹੂੰ, ਆ ਹੁਣੇ ਪਿੱਛੇ ਹੋਇਆ ਨੀ ਅ ਯੂਪੀ ਪੁਲਿਸ ਦਾ ਪੇਪਰ ਸੀ ਤੇ ਪਟਨਾ ਬਿਹਾਰ ਚ ਉਹਧਰ ਸਾਈਡ ਸੀ, ਯੂ ਪੀ ਚ ਪਿਆਸੀ ਸੈਂਟਰ ਉਹਨਾ ਤੇ ਕੀ ਹੋਇਆ ਕਿ ਬੱਚਿਆਂ ਨੇ ਜਾਣਾ ਸੀ, ਘੱਟੋ ਘੱਟ ਪੈਂਤੀ ਲੱਖ ਬੱਚਾ ਪੇਪਰ ਦੇਣ ਵਾਸਤੇ, ਪੈਂਤੀ ਲੱਖ ਬੱਚਾ ਤੇ ਉਹ ਟਰੇਨ ਕੈਂਸਲ ਹੋ ਗਈ ਤੇ ਬੱਚਿਆਂ ਨੇ ਫਿਰ ਉਥੇ ਟਰੇਨ ਨੂੰ ਜਾਣ ਹੀ ਨਹੀਂ ਦਿੱਤਾ ਅੱਗੇ, ਵਾਪਸ ਕਰਵਾਈ ਟਰੇਨ। ਪਟਰੀਆਂ ਤੇ ਲੇਟ ਗਏ ਬੱਚੇ ਬੱਚੇ ਕਹਿੰਦੇ ਹੁਣ ਸਾਡਾ ਜਾਂ ਤੇ ਪੇਪਰ ਕੈਂਸਲ ਕਰੋ
ਬਿਲਕੁਲ ਬਿਲਕੁਲ। ਬਿਲਕੁਲ ਕਰਨਾ ਚਾਹੀਦਾ ਸੀ। ਇਹਨਾਂ ਦੀ ਮੇਹਨਤ ਤੇ ਉਹਨਾਂ ਦੀ ਵੇਸਟ ਗਈ। ਕੀ ਤੁਸੀਂ ਬਹੁਤ ਨੀਟ ਦਾ ਪੇਪਰ ਕਹਿੰਦੇ, ਨੀਟ ਨੀਟ ਦੇ ਪੇਪਰ ਚ, ਇੰਨੀ ਚੀਟਿੰਗ ਹੋਈ ਏ ਪੇਪਰ ਲੀਕ
ਨੀਟ ਦਾ ਪੇਪਰ ਤੇ ਹਰ ਸਾਲ ਕਹਿੰਦੇ, ਲੀਕ ਹੀ ਹੁੰਦਾ ਵਾ ਹੁਣ ਤੇ। ਪਿਛਲੀ ਵਾਰ ਵੀ ਹੋ ਗਿਆ ਸੀ। ਇਸ ਵਾਰ ਵੀ ਐਸ ਐਸ ਸੀ ਜੀ ਡੀ ਦਾ ਪੇਪਰ ਲੀਕ ਹੋਇਆ, ਜੋ ਸਬ ਇੰਸਪੈਕਟਰ ਦੇ ਪੇਪਰ ਨਿਕਲਣੇ ਐਸ ਆਈ ਦੇ। ਉਹ ਵਾਲਾ ਪੇਪਰ ਲੀਕ ਕੁਇਆ
ਚਲੋ ਗਲਤ ਗੱਲ ਏ, ਇਹ ਚੀਜ਼ ਜਿਹੜੇ ਦ ਜੋ ਜੋ ਬੱਚੇ ਆਪਣੀ ਮਿਹਨਤ ਨਾਲ ਕਰਦੇ ਪਏ ਨੇ, ਉਹਨਾਂ ਵਾਸਤੇ ਕਿੰਨਾ ਗਲਤ ਏ। ਕਿ ਤੁਸੀਂ ਉਹਨਾਂ ਦੀ ਮਿਹਨਤ ਤੇ ਪਾਣੀ, ਇਹ ਤੇ ਫੜਨਾ ਚਾਹੀਦਾ ਉਹਨਾਂ ਨੂੰ, ਸਜ਼ਾ ਦਿਲਵਾਉਣੀ ਚਾਹੀਦੀ ਏ, ਜੋ ਲੀਕ ਕਰਦਾ ਪਿਆ ਬਿਲਕੁਲ। ਬਿਲਕੁਲ ਬਿਲਕੁਲ। ਕਹਿੰਦੇ ਕੁਛ ਬੱਚਿਆਂ ਦੇ ਤੇ ਪੂਰੀ ਪੂਰੀ ਜਿੱਦਾਂ, ਹਾਂਜੀ ਹਾਂਜੀ।
ਹੁਣ ਕਹਿ ਰਹੇ ਨੇ, ਕਿ ਮਤਲਬ ਯੂਪੀ ਐਸ ਦਾ ਜਿਹੜਾ ਸਿਲੇਬਸ ਓਹਨਾ ਨੇ ਥੋੜਾ ਚੇਂਜ ਕਰਤਾ।
ਅੱਛਾ।
ਹੁਣ ਜੋ ਬੱਚੇ ਦੇਖੋ ਜੀ ਆਪਣੇ ਮਾਂ ਪਿਓ ਨੇ ਟੈਨਥ ਕਲਾਸ ਤੋਂ ਗਵੌਰਰਮੈਂਟ ਜੋਬ ਦੀ ਤਿਆਰੀ ਕਰਾ ਰਹੇ ਨੇ ਬੱਚੇ। ਜੋ ਹੁਣ ਪਲੱਸ ਟੂ ਪੰਹੁਚੇ ਨੇ। ਉਹਨਾਂ ਨੇ ਕੋਲਜ ਕੀਤਾ ਹੁਣ ਸੋ। 'ਚੋ ਉਹਨਾਂ ਦੀ ਪ੍ਰੀਵੀਅਸ ਸਾਰੀ। ਤਿਆਰੀ ਸਭ ਪਾਣੀ 'ਚ।
ਬਿਲਕੁਲ ਉਹੀ ਤੇ ਕਿੰਨਾ ਗਲਤ ਏ ਬਹੁਤ। ਗਲਤ ਕਰਦੇ ਹੋਏ ਨੇ ਹੋਰ ਕਈ ਹਾਂਜੀ ਹਾਂਜੀ ਅੱਛਾ ਏਦਾਂ ਨੀ ਕਰਨਾ ਚਾਹੀਦਾ ਸੀ ਪੂਰਾ ਪਹਿਲੇ ਹਾਂ ਜਾਂ ਤੇ ਫਿਰ ਪਹਿਲੇ ਦੇ ਬੱਚਿਆਂ ਦਾ ਸੋਚ ਕੇ। ਕੁੱਛ ਇੱਦਾਂ ਦਾ। ਸਿਲੇਬਸ ਕਰਦੇ।
ਹੂੰ ਜਾਂ ਤੇ ਇਹ ਕਰਦੇ ਬਈ ਇਸ ਵਾਰ ਇਗਜ਼ਾਮ ਹੋ ਗਏ ਨੇ ਅਗਲੇ ਸਾਲ ਤੋਂ ਮਤਲਬ ਇੱਕ। ਪੰਜ ਪੰਜ ਪ੍ਰਸੈਂਟ ਤੁਸੀਂ ਚੇਂਜ ਕਰ ਦਿੰਦੇ ਪੇਪਰ। ਸਿਲੇਬਸ ਤੁਸੀਂ ਬਿਲਕੁਲ ਹੀ ਟਵਾਣਟੀ ਪਰਸੈਂਟ ਥਟੀ ਪਰਸੈਂਟ ਫੋਟੀ ਪਰਸੈਂਟ ਪੇਪਰ। ਪਰ ਬਕੂ ਕੋ ਬ। ਕੁਝ ਸਿਲੇਬਸ ਚੇਂਜ ਕਰਤਾ ਦੱਸੋ?
ਉਹ ਗਲਤ ਗੱਲ ਹੈ ਏਦਾਂ ਨੀ ਕਰਨਾ ਚਾਹੀਦਾ ਸੀ ਪਤਾ ਨੀ ਕੀ ਹੋ ਰਿਹਾ ਇੰਨੇ ਪੇਪਰ ਲੀਕ ਹੋ ਰਹੇ ਨੇ ਕਈ ਤੇ ਕਹਿੰਦੇ ਕਿ ਜਿਹੜਾ ਐ ਨੀਟ ਦਾ ਇਗਜਾਮ ਹੋਇਆ। ਉਹਦੇ ਵਿੱਚ ਅਗਰ ਫੈਮਿਲੀ ਚ ਚਾਰ ਚਾਰ ਬੱਚੇ ਨੇ ਤੇ ਚਾਰੋ ਪਾਸ ਕੁਛ ਫੈਮਲੀ। ਹੋਰ ਕੁੱਝ ਫੈਮਿਲੀ ਦੇ ਇੰਨੇ ਬੱਚੇ ਇੰਟੈਲੀਜੈਂਟ ਇੱਕ। ਇੰਦਾ ਬੱਚਾ ਉਹ ਵੀ ਪਾਸ ਨਹੀਂ ਹੋਇਆ ਠੀਕ ਐ ਉਹਨਾਂ ਵਾਸਤੇ ਕਿੰਨਾ ਗਲਤ ਹੈ ਹੁਣ।
ਹੁਣ ਅੱਗੇ ਜੋ ਕਹਿ ਰਹੇ ਨੇ ਹੂੰ ਹੁਣ ਅੱਗੇ ਜੋ ਹੁੰਦਾ ਮਤਲਬ ਜਾ ਤਾ ਕਹਿੰਦੇ ਨੇ ਕਿ ਬਈ। ਸਹੀ ਸਲਾਮਤ ਸੀ ਕੁਛ ਵੀ ਨਹੀਂ ਸੀ ਹੋਸਪਿਟਲ ਗਿਆ ਨਾਲ ਹੀ ਦੂਜੇ ਦਿਨ ਖ਼ਤਮ ਹੈ ਉਹ। ਤੇ ਐਸੀੇ ਬੱਚੇ ਦੇ। ਕਰਨ ਤੇ ਹੋ ਰਿਹਾ ਹੈ।
ਬਿਲਕੁਲ ਬਿਲਕੁਲ ਹਾਂਜੀ ਹਾਂਜੀ।
ਪਰ ਮਤਲਬ ਜਿਹਨਾਂ ਬੱਚਿਆਂ ਨੂੰ ਨੌਲੇਜ ਨਹੀਂ ਹੈਗੀ ਉਹਨਾਂ ਚੀਜ਼ ਦੇ ਬਾਰੇ ਪੇਪਰ ਲੀਕ ਹੋਇਆ ਉਹਨਾਂ ਨੇ ਚੀਟਿੰਗ ਕੀਤੀ ਬਈ ਪੇਪਰ ਦੇਤਾ। ਤੇ ਉਹਨਾਂ ਨੂੰ ਨੌਲੇਜ। ਪ੍ਰੈਕਟੀਕਲੀ ਨੌਲੇਜ ਤੇ ਨਹੀਂ ਹੈਗੀ।
ਬਿਲਕੁਲ ਬਿਲਕੁਲ ਉਹੀ ਤੇ ਬਹੁਤ।
ਕਿਤੇ ਹੋ ਰਿਹਾ ਹੁਣ ਜਿਹੜੇ ਬਾਕੀ ਬੱਚੇ ਨੇ ਉਹਨਾਂ ਨੇ ਗਲੀਆਂ ਚ ਖੋਲੇ ਹੋਏ ਨੇ। ਨੇ ਤੇ ਤਾਂ ਹੀ ਕਹਿੰਦੇ ਗਲੀ ਛਾਪ ਜਿਹੜਾ ਡਾਕਟਰ ਹੁੰਦਾ ਉਹ ਸਹੀ ਕਰ।
ਬਿਲਕੁਲ ਬਿਲਕੁਲ ਉਹੀ ਤੇ ਹੋਰ। ਐ ਜਿੱਦ ਹੁਣ ਸੀ ਬੀ ਐਸ ਈ ਵਾਲਿਆਂ ਦਾ ਕਿੰਨਾ ਚਲਿਆ ਦਾ। ਸੀ ਬੀ ਐਸ ਈ ਦੇ ਬੱਚੇ ਬਹੁਤ। ਸ਼ਾਨ ਨੇ ਉਹ
ਰਿਜ਼ਲਟ ਕਹਿ ਰਹੇ ਨੇ ਕਿ ਸੀ ਬੀ ਐਸ ਈ ਦਾ ਠੀਕ ਨੀ ਆਇਆ।
ਉਹ ਕੀ ਕਹਿੰਦੇ ਆ ਕਾਪੀਆਂ ਕਰ ਚੈੱਕ ਕਰ ਉਹਨਾਂ ਦੀਆਂ ਬਹੁਤ ਗਲਤ ਤਰੀਕਾ ਹੈ। ਮੈਂ ਤੁਹਾਨੂੰ ਦੱਸਾਂਗੀ ਮੈਂ ਹਜੇ ਮੈਨੂੰ ਕੁਛ ਕੰਮ ਹੈ ਮੈਂ ਤੁਹਾਨੂੰ ਹੁਣ ਥੋੜ੍ਹੀ ਅਹ ਕੱਲ ਪਰਸੋਂ ਕਰਦੀ ਹਾਂ ਕਾਲ ਜਾਂ ਫਿਰ ਜਦੋਂ ਵੀ ਮੈਨੂੰ ਹੁਣ ਅੱਜ ਟਾਈਮ ਲੱਗਾ ਤੇ ਫਿਰ ਮੈਂ ਤੁਹਾਨੂੰ ਦੱਸਾਂਗੀ ਸੀ ਬੀ ਐਸ ਈ ਵਾਲਿਆਂ ਨਾਲ ਕੀ ਕੀਤਾ ਇਹਨਾਂ ਨੇ ਬਹੁਤ ਗ਼ਲਤ ਕੀਤਾ ਅਹ ਹਾਂਜੀ ਚਲੋ ਫਿਰ ਮੈਂ ਕਰਦੀ ਹਾਂ ਤੁਹਾਨੂੰ ਹੈ ਮੈਨੂੰ ਨਾ ਬੁਲਾ ਰਹੇ ਨੇ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।